ਹੈਲੋ।
ਹੈਲੋ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
ਕੀ ਹਾਲ ਚਾਲ ਨੇ ਠੀਕ ਠਾਕ ਹੋ।
ਹਾਂਜੀ- ਹਾਂਜੀ। ਵਧੀਆ ਜੀ ਤੁਸੀਂ ਸੁਣਾਓ ਠੀਕ ਹੋ ਜੀ।
ਬਹੁਤ ਵਧੀਆ ਠੀਕ ਠਾਕ। ਅੱਜ ਕੱਲ੍ਹ ਮਤਲਬ ਐਪ ਦੇ ਵਿੱਚ ਥੋੜ੍ਹਾ ਇਸ਼ੂਜ਼ ਚੱਲ ਰਹੇ ਨੇ ਜਿਹਦੇ ਕਰਕੇ ਕੋਲ ਵੀ ਡਿਸਕਨੈਕਸ਼ਨ ਹੈ ਨਾ ਜਾਂ ਫਿਰ ਕੋਲਸ ਨਹੀਂ ਹੋ ਪਾ ਰਹੀਆਂ ਨੇ।
ਹਾਂਜੀ।
ਉਹ ਦਸ ਘਰੇ ਠੀਕ ਨੇ ਸਭ।
ਹਾਂਜੀ। ਸਭ ਵਧੀਆ। ਤੁਸੀਂ ਦੱਸੋ ਠੀਕ ਹੋ ਜੇ ਆਗੇ ਤੁਸੀਂ ਘਰੇ ਕੰਮ ਤੇ ਹੋ।
ਮੈਂ ਆਫਿਸ ਤੋਂ ਨਿਕਲਿਆ ਸੀ ਹੁਣ।
ਓਕੇ ਘਰੇ ਜਾ ਰਹੇ ਹੋ ਨਾ।
ਜੀ- ਜੀ ਜੀ- ਜੀ ਬਿਲਕੁਲ ਕੋਲ ਕੰਪਲੀਟ ਕਰਕੇ ਘਰ ਨਿਕਲ ਜਾਗੇ ਜੀ
ਅੱਛਾ। ਜਿਵੇਂ ਤੁਸੀਂ ਕਹਿ ਰਹੇ ਹੋ ਦਸ ਮਿੰਟ ਦਾ ਹੀ ਰਸਤਾ ਪੈਦਲ ਚਲੇ ਜਾਂਦੇ ਹੋ।
ਨਹੀਂ- ਨਹੀਂ, ਨਹੀਂ ਨਹੀਂ, ਨਹੀਂ ਬਾਈ
ਰੱਖਣਾ ਚਾਹੀਦਾ ਵਾ ਪੈਲੈਸ ਫਿਰ ਗਰਮੀ ਹੈਗੀ ਗਰਮੀ ਜਦੋਂ ਵਾਪਸ ਬੱਸ ਜਾਣੀ ਆ।
ਬਾਈਕਸ ਤੇ
ਸਲੀਮ ਤ੍ਰਿਮ ਤੇ ਵੈਸੇ ਬੰਦਾ ਛੇਤੀ ਛੇਤੀ ਭੱਜਦਾ ਵਾ
ਨਹੀਂ ਪਰ ਉਹ ਤਾਂ ਤੁਹਾਡੀ ਗੱਲ ਤੇ ਭੱਜਦਾ ਵਾ। ਬਟ ਮੌਸਮ ਵੀ ਦੇਖਣਾ ਪੈਂਦਾ ਨਾ ਵੈਦਰ ਕਿੱਦਾਂ ਦਾ ਵਾ?
ਹਾਂ। ਗਰਮੀ ਹੈ ਕਿ ਕਿੱਦਾਂ ਦਾ ਵੈ ਦਾ ਤੁਹਾਡੇ ਇੱਥੇ
ਹੈਗੀ ਆ ਧੁਪ ਨਿਕਲੀ ਏ ਤੇ ਹੁਮਸ ਹੋਈ ਹੋਈ ਆ ਹਾਂਜੀ।
ਸਾਡੇ ਵੀ ਏਦਾਂ ਈ ਐ। ਪੈ ਰਿਆ ਵਾ ਕਿਤੇ-ਕਿਤੇ ਮੀਂਹ ਮਤਲਬ ਬਹੀਤ ਜਾਦਾ।
ਮੀਂਹ ਪ੍ਰੋਪਰ ਨੀ ਪੈ ਪਾ ਰਿਆ ਨਾ ਜਿਵੇਂ ਪ੍ਰੋਪਰ ਪਵੇ ਨਾ ਇੱਕ ਦੋ ਇੱਕ ਦਿਨ। ਲਗਾਤਾਰ ਪੈ ਜਾਵੇ ਸੱਤ ਪੰਜ-ਛੇ ਘੰਟੇ ਫਿਰ ਬੋਤ ਸੈੱਟ ਹੋਜੇਗਾ
ਤਾਂ ਹੈ।
ਪ੍ਰੋਪਰ ਪ੍ਰੋਪਰ ਮੀਹ ਨਹੀਂ ਪੈ ਰਿਆ
ਪਰ ਕਿਸੇ ਜਗ੍ਹਾ ਤੇ ਦਿਨ ਰਾਤ ਪੈ ਰਿਆ ਵਾ
ਹੁਣ ਸਾਡੇ ਇੱਥੇ ਇੱਕ ਬੂੰਦ ਵੀ ਨੀ ਪੈਰੀ
ਪੇਲੂ ਕੁੱਛ ਨਾ ਤੇ ਹਾਂ ਬਾ ਬਹੁਤ ਜਾਦਾ ਮੀਂਹ ਪੈ ਰਿਹਾ ਸਈ ਗੱਲ ਆ ਥੋੜੀ।
ਹਾਂਜੀ। ਮੇਰੀ ਮਾਸੀ ਦਾ ਫੋਨ ਆਇਆ ਸੀ ਓਨਾ ਦੇ ਉਥੇ ਬਹੀਤ ਮੀਂਹ ਪੈ ਰਿਹਾ ਵਾ ਦਿਨ ਕੈਂਦੇ। ਕੈਂਦੇ ਦੋ ਦਿਨ ਹੋਗੇ ਕੈਦੇ ਕੰਟੀਨਿਊ ਮੀਂਹ ਪੈ ਰਿਹਾ ਕੰਟੀਨਿਊ ਪੈ ਰਿਹਾ ਮੈਂ ਕ ਏਥੇ ਤਾਂ ਕੁੱਛ ਵੀ ਨੀ ਹੋਗਾ ਸਾਡੇ ਏਥੇ।
ਹੁਣ ਤੇ ਕੇਂਦੇ ਕੁਦਰਤ ਮਿਹਰਬਾਨ ਹੈਗੀ ਆ।
ਹਨਾ ਹੁਣ ਸਾਡੇ ਤੇ ਸਾਡੇ- ਸਾਡੇ ਬਾਬਾ ਜੀ ਹੈ ਵਾਹਿਗੁਰੂ ਜੀ ਸਾਡੇ ਤਾਂ ਮਿਹਰਬਾਨ ਨੀ ਹੈਗੇ।
ਸਹੀ ਗੱਲ ਹੈ।
ਤੇ ਉਹਨਾਂ ਦੀ ਚਿੰਤਾ ਹੋਣੀ ਆ ਤੇ ਆਪੇ। ਜਲਥਲ ਹੋ ਜਾਣਾ ਫਿਰ ਆਪਾਂ ਕਹਿਣਾ ਯਾਰ ਮੀਂਹ ਪਈ ਜਾਂਦਾ ਬੰਦ ਹੋ ਜਾਵੇ ਬਸ। ਭਾਈ ਅਰਦਾਸਾਂ ਕਰਾਂਗੇ ਚਲੋ ਜੀ।
ਸਈ ਗੱਲ ਐ ਹਾਂਜੀ ਪੈਲਾਂ ਪੋਣ ਦੀ ਅਰਦਾਸਾ ਕਰਦੇ ਆ ਫੇਰ ਏਨੂੰ ਰੋਕਣ-
ਜੋ ਅ ਵੀ ਰੱਬ ਵੀ ਕੈਂਦਾ ਏ ਤਾਂ ਮੈਨੂੰ ਦੋਵੇਂ ਪਾਸੇ ਹੀ ਮਤਲਬ ਇਹ ਮੇਰੀ ਕਲਾਸ ਲਾਂਦੇ ਨੇ ਦੋਵੇਂ ਪਾਸੇ ਮੈਨੂੰ ਓ ਕਰਦੇ ਨੇ। ਬਲੇਮ ਕਰਦੇ ਨੇ ਜੇ ਮੈ ਪਵਾ ਤਾਂ ਵੀ ਜੇ ਨਾ ਪਵਾਵਾ ਤਾਂ ਵੀ। ਕੇ ਨਈ ਜੀ।
ਹਾਂਜੀ-ਹਾਂਜੀ। ਹੋਰ ਸੁਣਾਓ ਜੀ ਕਿੱਦਾਂ ਠੀਕ ਓ?
ਸਭ ਵਧੀਆ, ਠੀਕ-ਠਾਕ।
ਕੇਡੀਆਂ ਜਨਾਨੀਆ ਨਾਲ ਗੱਲਾਂ ਕਰਦਾ ਰੈਂਦਾ ਹਰ ਵੇਲੇ, ਹੈਲੋ।
ਹਾਂਜੀ-ਹਾਂਜੀ।
ਹੋਰ ਸੁਣਾਓ ਠੀਕ-ਠਾਕ।
ਹਾਂਜੀ-ਹਾਂਜੀ, ਵਧੀਆ।
ਦੇਖੋ ਗਰਮੀ ਮੈਂ ਬਲੈਕ ਸ਼ਲਟ ਪਾਈ ਹੋਈ ਆ ਬਲੈਕ ਸ਼ਲਟ ਦੇ ਵਿੱਚ ਗਰਮੀ ਕਰਕੇ ਓ ਕੀ ਬੋਲਦੇ ਪਿੰਚ ਜੀ-ਪਿੰਚ ਜੀ ਹੋਣ ਲੱਗ ਜਾਂ ਗੀਆ ਗਰਮੀ ਏਦਾਂ ਦੀਆ ਦੇਖੋ ਹੁਣ ਜੁਲਾਈ, ਅਗਸਤ ਦੇ ਵਿੱਚ ਨਾ ਏਦਾਂ ਦੀ ਗਰਮੀ ਪੈਂਦੀ ਐ ਜੇੜੀ ਪੋ ਦਾ
ਗਰਮੀ ਇਹਦਾ ਦੀਹੀ ਹੈ ਇਹ ਦੋ ਮਹੀਨੇ ਐਦਾਂ ਦੀ ਰਹੂਗੀ ਰੱਖੜੀ ਤੱਕ, ਰੱਖੜੀ ਤੇ ਵੀ ਬੋ ਗਰਮੀ ਹੁੰਦੀ ਆ।
ਓਕੇ ਹੁਣ ਫੈਸਟੀਵਲ ਸੀਜ਼ਨ ਸਟਾਰਟ ਹੋ ਜਾਨੇ।
ਬੀਚਾਰੀਆਂ ਭੈਣਾਂ ਜੇਡੀਆਂ-ਜੇਡੀਆਂ ਪੈਣਾ ਅੰਦੀਆ ਨੀ ਏਨੀ ਦੂਰੋਂ-ਦੂਰੋਂ ਇਨਾਂ ਵਾਸਤੇ ਕਿੰਨਾ ਔਖਾ ਹੁੰਦਾ ਨਾ ਰੱਖੜੀ ਤੇ।
ਹਾਂ, ਜੇ ਦੇਖੋ ਜੀ ਕਾਫੀ ਦੂਰ ਜੇੜੇ ਦੂਰ ਵਿਆਈਆਂ ਗਈਆਂ ਵਿਚਾਰੀਆਂ। ਓਨਾਂ ਲਈ ਤਾਂ ਦੇਖੋ ਚੈਲੇਂਜ ਹੈਗਾ ਈ ਆ ਫਿਰ ਟਾਈਮ ਕੱਢ ਕੇ ਆਣਾ ਓਹਨਾ ਨੂੰ।
ਹੂੰ, ਕਦੇ-ਕਦੇ ਜਦੋਂ ਟੈਮ ਲੱਗਾ ਦਿਨ ਤੋਂਹਾਰ ਤੇ ਆਗੇ ਵਿਚਾਰੀਆਂ।
ਜੀ-ਜੀ ਪਰ ਏ ਦੇਖੋ ਫੈਸਟੀਵਲ ਹੈ ਹੀ ਇੰਨਾ ਵਧੀਆ ਤੇ ਸੋਣਾ ਹੈਨਾ। ਇਹ ਤੋ ਬਿਨਾਂ ਹਾਂਜੀ। ਇਹ ਤੋ ਬਿਨਾਂ ਸਰਦਾ ਵੀ ਨੀ ਬੰਦਾ ਕਿੱਥੇ ਵੀ ਹੋਵੇ ਭੈਣ ਕਿੱਥੇ ਵੀ ਹੋਵੇ ਜਾਂ ਭਰਾ ਕਿੱਥੇ ਵੀ ਹੋਵੇ।
ਉਹੀ ਗੱਲ ਹੈ ਫੈਸਟੀਵਲ ਬਣੇਨੇ ਇਸ ਬਾਨੇ ਜਿਹੜੇ ਦੂਰ ਰਹਿੰਦੇ ਨੇ ਮਿਲ ਤਾਂ ਲੈਂਹਿੰਦੇ ਨੇ।
ਇਸੇ ਬੰਨੇ ਫਿਰ ਮਿਲ ਲੈਂਦੇ ਹਾਂਜੀ-ਹਾਂਜੀ, ਬਿਲਕੁਲ।
ਨਹੀਂ, ਤਾਂ ਕਿਸੀ ਨੂੰ ਅੱਜ ਦੇ ਟਾਈਮ ਚ ਕਿਹਨੂੰ ਟਾਈਮ ਹੁੰਦਾ? ਸਾਰੇ ਸੋਚਦੇ ਨੇ, ਫੇਰ ਚੱਲਾਂਗੇ, ਫੇਰ ਚੱਲਾਂਗੇ।
ਓਕੇ, ਹਾਂ ਇਹ ਤਾਂ ਵੀ ਡਿਲੇ ਹੋ ਜਾਂਦਾ ਰਹਿੰਦਾ ਵਾ ਤੇ ਰੱਖੜੀ ਦਾ ਇੱਕ ਇਏਧਾਂ ਫੈਸ ਫਿਰ ਜਿਹੜਾ ਬ੍ਰਦਰ ਹੈਗਾ ਹੈਨਾ ਤੇ ਰੱਬ ਨੇ ਜਿਹਨੂੰ ਸੋਹਣੀ ਦਾਤ ਦਿੱਤੀ ਹੋਈ ਆ। ਉਹ ਤਾਂ ਫੇਰ ਕਹਿੰਦਾ ਯਾਰ ਚਲੋ ਜਾਈਏ ਜੋ ਮਰਜ਼ੀ ਹੋ ਜਾਵੇ। ਹੈਨਾ ਕਿਤੇ ਵੀ ਫਸਿਆ ਹੋਵੇ ਉਹਨੇ ਜਾਣਾ ਹੀ ਜਾਣਾ। ਤੁਸੀਂ ਵੀ ਤੁਸੀਂ ਤੁਹਾਡੇ ਬ੍ਰਦਰ ਆਉਂਦੇ ਨੇ ਜਾਂ ਤੁਸੀਂ ਆਪ ਜਾਂਦੇ ਹੋ।
ਮੈ ਹੀਂ ਜਾਂਨਿਆਂ।
ਓਕੇ।
ਤੇ ਬ੍ਰਦਰ ਛੋਟਾ ਹੈਨਾ ਹਲੇ।
ਓਕੇ।
ਇੰਨਾ ਛੋਟਾ ਵੀ ਨਹੀਂ ਮਤਲਬ। ਹੈਗਾ ਵੀਹ ਕੁ ਸਾਲ ਦਾ ਉੱਨੀ-ਵੀਹ ਸਾਲ ਦਾ।
ਓਕੇ-ਓਕੇ ਹੈ।
ਹਾਂਜੀ, ਵਿਆਇਆ ਹੋਇਆ ਹੁੰਦਾ ਤਾਂ ਚਲੋ ਆ ਵੀ ਜਾਂਦੇ ਨੇ।
ਹਾਂ, ਫੇਰ ਤਾਂ ਚਲੋ ਹਸਬੈਂਡ-ਵਾਈਫ ਮਿਲ ਕੇ ਆ ਜਾਂਦੇ ਹੁੰਦੇ ਨੇ।
ਹਾਂਜੀ, ਹੁਣ ਓਨੂੰ ਕੈਂਹਿਦਾ ਮੈਂ ਕੱਲਾ ਕਿੱਦਾਂ ਕਰਾਂ? ਵੈਸੇ ਮੈਂ ਈ ਚੁੱਲੀ ਜਾਂਨੀ ਆ ਲੋੜ ਈ ਨੀ ਪੈਂਦੀ ਓਦੀ। ਜਦੋਂ ਮੈਂ ਕੁੜੀ ਹਾਂਜੀ, ਕੁੜੀਆਂ ਦਾ ਹੁੰਦਾ ਤਾਂ ਕੁੜੀਆਂ ਨੂੰ ਜਾਣਾ ਚਾਹੀਦਾ ਵਾ।
ਜੀ-ਜੀ-ਜੀ, ਬਿਲਕੁਲ। ਉਹ ਸਮ ਟਾਈਮ ਇੱਦਾਂ ਹੁੰਦਾ ਵ ਜੇ ਮੰਨ ਲੋ ਸਪੋਜ ਕਰੋ, ਤੁਹਾਡੇ ਹਸਬੈਂਡ ਬਿਜ਼ੀ ਨੇ, ਯਾ ਨਾ ਕੋਈ ਹੋਰ। ਪ੍ਰੋਬਲਮ ਸਹੀ ਹੈਗੀ ਆ ਨਾ, ਕਿਤੇ ਬਾਹਰ ਨਾ ਆਪ ਅਸੀਂ ਇਕੱਲੇ ਹੈਗੇ ਆ, ਫਿਰ
ਹਾਂਜੀ ਮੇਰੀ। ਹਾਂ ਮੇਰੇ ਹਸਬੈਂਡ, ਮੈਨੂੰ ਆਪ ਹੀ ਲੈ ਆਦੇ ਨੇ
ਚਲੋ ਵਧੀਆ ਗੱਲ ਆ, ਵਧੀਆ ਜੀ।
ਹਾਂਜੀ, ਮਤਲਬ ਕਹਿਣ ਦਾ ਮੌਕਾ ਨਹੀਂ ਦਿੰਦੇ। ਆਪ ਹੀ ਲੈਗੇ ਨਾ, ਕਹਿੰਦੇ ਚਲ ਤਿਆਰ ਹੋ ਚੱਲਿਏ, ਮੈਂ ਕੇਹਾ ਚਲੇ।
ਜੀ ਜੀ ਜੀ ਰੱਖੋ ਰੱਖੋ ਚਾਹੀਦਾ ਵੀ ਹੈ ਯਾਰ, ਫੈਸਟੀਵਲ ਨੂੰ ਮਿਸ।
ਜਿਹੜੀ ਤੁਹਾਡੀ ਸਿਸਟਰ ਦੀ ਮੈਰਿਜ ਹੋਈ ਆ, ਉਹ ਵੀ ਤਾਂ ਹੋਊਗੀ ਨਾ।
ਹਾਂਜੀ ਹਾਂਜੀ ਉਹਨੇ ਵੀ ਪਾਯਾ, ਹੁਣ ਫਸਟ ਹੈਗੀ ਹੈ ਉਹ ਦੀ ਵੀ ਰੱਖੜੀ, ਤੇ ਫਸਟ ਰੱਖੜੀ ਤੇ ਜ਼ਰੂਰ ਆਉਣਗੇ ਉਹ ਵੀ।
ਹੂ, ਆਣਾ ਚਾਹੀਦਾ ਭੈਣ ਭਰਾਵਾਂ ਦਾ ਤਿਉਹਾਰ ਹੁੰਦਾ ਵੈ।
ਫੈਸਟੀਵਲ ਤੇ ਹੀ, ਬੰਦਾ ਆਉਦਾ ਹੁੰਦਾ ਵਾ।
ਹੂ, ਇਹ ਤਾਂ ਫੈਸਟੀਵਲ ਤੇ ਆ ਜਾਂਦਾ ਵ, ਯ ਕਿਤੇ ਮੈਰਿਜ ਤੇ ਆ ਜਾਂਦਾ ਵ। ਉਦਾਂ, ਰੋਜ਼ ਤਾਂ ਬੰਦੇ ਨੂੰ।
ਸਪੈਸ਼ਲ ਹਾਂ ਸਪੈਸ਼ਲ ਕੋਈ ਔਕੇਸ਼ਨ ਫੈਸਟੀਵਲ ਹੋਵੇ ਤਾਂ ਹੀ ਹੋ, ਅੱਜ ਕਲ।
ਕਸ਼ਟ, ਹਾਂਜੀ ਕਿਸੇ ਕੋਲ ਨੀ ਹੈਗਾ, ਸਾਰੇ ਕਹਿੰਦੇ ਨੇ ਉਹ ਫਿਰ ਦੇਖ ਦੇਖਾਂਗੇ, ਫਿਰ ਦੇਖਾਂਗੇ, ਫਿਰ ਚੱਲਾਂਗੇ। ਅਗਲੀ ਵਾਰੀ, ਅਗਲੀ ਵਾਰੀ, ਏਦਾਂ ਹੁੰਦੀ ਹੈ ਨਾ।
ਇਹਦੇ ਵਿੱਚ ਬੰਦਾ ਐਕਸਕਿਊਜ ਨਹੀਂ ਦੇ ਸਕਦਾ, ਇਹ ਲੋ ਏਹ ਬੰਦਾ, ਇਹਦੇ ਵਿੱਚ ਤਾਂ ਬੰਦੇ ਨੂੰ ਫਿਰ, ਜਾਣਾ ਹੀ ਪੈਂਦਾ ਵਾ।
ਹਾਂਜੀ।
ਭੈਣ ਭਰਾਵਾਂ ਦਾ ਜਦੋਂ, ਸਭ ਤੋਂ ਵਧੀਆ ਤੇ ਸਭ ਤੋਂ ਸੋਹਣਾ, ਮੈਂਨੂੰ ਨਾਲੇ ਪਤਾ ਕੀ ਐ, ਸਭ ਤੋਂ ਵਧੀਆ ਫੈਸਟੀਵਲ ਲਗਦਾ ਮੈਨੂੰ ਇਹ।
ਹਾਂਜੀ, ਨਹੀਂ ਬਹੁਤ ਸੋਹਣਾ ਫੈਸਟੀਵਲ ਵੇ।
ਸਰਾਬਾ ਨਾ ਕੁਛ, ਸਭ ਤੋਂ ਸਾਇਲੈਂਟ ਤੇ ਪੀਸਫੁਲੀ ਹੈਨਾ ਤੇ ਬਹੁਤੀ ਬਾਕੀ ਫੈਸਟੀਵਲ ਤੁਹਾਨੂੰ ਪਤਾ ਹੀ ਹੈ, ਜਿਵੇਂ ਦੀਵਾਲੀ ਹੋ ਗਈ ਹੋਲੀ ਹੋ ਗਈ, ਉਹਦੇ ਵਿੱਚ
ਦੀਵਾਲੀ ਵੀ ਥੋੜ੍ਹਾ ਜਿਹਾ ਜਿਵੇਂ ਨਾ ਹੈਗਾ, ਰੋਲੇ ਰੱਪੇ ਵਾਲਾ।
ਹਾਂਜੀ, ਉਹੀ ਮੈਂ ਕਹਿ ਰਿਹਾ ਵਾਂ, ਕਿ ਹੋਲੀ ਦੇ ਵਿੱਚ ਵੀ ਇਦਾਂ ਕਲਰ੍ਸ ਵਗੈਰਾ ਲਾਓ, ਕੁਝ ਲੋਕ ਡਰਿੰਕਸ ਕਰਦੇ ਨੇ। ਆਈਟਾਂ ਲੂਇਟਾਂ, ਹੁਣ ਲੜਾਈਆਂ ਲੜਿਆਂ ਏ ਵੋ।
ਨਹੀਂ ਇੰਜੋਏ ਕਰਨ ਵਾਲੇ, ਇੰਜੋਏ ਵੀ ਕਰਦੇ ਨੇ।
ਨਹੀਂ ਕਰਦੇ ਆ, ਬਟ ਮੋਸਟਲੀ ਤੁਸੀਂ ਦੇਖਿਆ ਹੋਣਾ, ਕਿ ਵੀ ਕੋਈ ਨਾ ਕੋਈ ਕਿਸੇ ਨਾਲ, ਜਿਵੇ ਫੈਸਟੀਵਲ ਤੇ ਹੁੰਦੀ ਆ, ਜਿਵੇਂ ਦੀਵਾਲੀ ਤੇ ਕਿਤੇ ਅੱਗ ਲੱਗ ਗਈ ਆ ਕੁਛ ਹੋ ਗਿਆ ਨਾ, ਪਟਾਕੇਆਂ ਨਾਲ ਇੱਦਾਂ ਕੁਛ ਹੋ ਗਿਆ। ਸੁਣਦੇ ਆ, ਬਟ ਰੱਕੜੀ ਬਹੁਤ ਬੈਸਟ
ਆਪਣੇ ਆਪ ਹੱਥ ਹੀ ਹੁੰਦੀ ਆ ਹੈਨਾ, ਥੋੜਾ ਬ ਧਿਆਨ ਤਾਂ ਰਖਣਾ ਹੀ ਪੈਂਦਾ ਵੈ। ਹੋਲੀ ਚ ਵੀ ਹੁੰਦਾ ਬਸ, ਪਾਣੀ ਵਾਲਾ ਹੁੰ ਜਿਨਾਂ ਨੇ ਗਿੱਲੀ, ਪਾਣੀ ਵਾਲੀ ਖੇਡਣੀ, ਪਾਣੀ ਵਾਲੀ ਵੀ ਖੇਡਦੇ ਨੇ।
ਹਾਂਜੀ ਬਸ ਪਰ, ਇਹਦੇ ਵਿੱਚ ਕੋਈ ਫਿਕਸ ਨਹੀਂ ਹੈਗੀ, ਪਾਣੀ ਵਾਲੀ ਹੀ ਖੇਡਣੀ ਆ। ਜਿਦਾ ਜੋ ਦਿਲ ਕਰਦਾ, ਉਹ ਬੰਦਾ ਪਾ ਦਿੰਦਾ ਵਾ
ਉਹ ਦਿਨ ਕੋਈ ਸੇਫ ਨਹੀਂ ਰਹਿੰਦਾ
ਹੂ
ਨਹੀ ਬੰਦਾ ਜਿੰਨਾ ਮਰਜ਼ੀ ਵਿਚਚਾਰ ਕਰ ਲੇ, ਜਿਹੜੇ ਗੈਸਟਾਂ ਨੇ ਘਰੇ ਆਉਣਾ, ਮਤਲਬ ਆਲੇ ਦੁਆਲੇ, ਤੇ ਉਹਨੇ ਰੰਗ ਲਾਈ ਦੇਣਾ ਵਾ, ਬੰਦਾ ਜਿੰਨਾ ਮਰਜ਼ੀ ਅਵੋਇਡ ਕਰੀ ਜਾਵੇ, ਕਿ ਮੈਂ ਖੇਡਣੇ ਨਹੀਂ ਗਿਰਨਾ ਚਾਹੁੰਦਾ ਹੈ ਕੁਛ ਵੀ। ਜੀ।
ਹਮ
ਤੁਹਾਨੂੰ ਵੈਸੇ, ਹੋਲੀ ਪਸੰਦ ਹੈਗੀ ਐ।
ਹਾਂਜੀ
ਤੁਹਾਨੂੰ ਹੋੌਲੀ ਖੇਡਣੀ ਪਸੰਦ ਹੈਗੀ ਹੈ
ਹੋਲੀ ਉਦੋਂ ਤੱਕ ਪਸੰਦ ਹੈ ਜਦੋਂ ਤੱਕ ਮਤਲਬ ਮੈਂ ਸ਼ੁਰੂ ਨੀ ਕਰਦੀ ਮਤਲਬ ਇਹਦੇ ਸਾਹਮਣੇ ਜਾਂ ਜ ਸਾਹਮਣੇ ਵਾਲਾ ਸਟਾਰਟ ਕਰੇਗਾ ਫੇਿਰ ਤਾਂ ਓਬਸ ਫਿਰ ਤਾਂ ਖੇਲਣੀ ਆ ਚਲੋ
ਖੇਲਣੀ ਹੀ ਪੈਣੀ ਹੈ ਤੁਹਾਡੀ ਫਸਟ ਹੈ ਸੈਕਿੰਡ ਘਰ ਉਤੇ
ਇੱਥੇ ਮੇਰੀ ਥਰਡ
ਓਕੇ
ਹਾਂਜੀ
ਤੇ ਫਿਰ ਤੁਹਾਡਾ ਵਧੀਆ ਐਕਪਰੀਅੰਸ ਰਿਹਾ ਉਹਣਾੱਗੇ ਦਾ
ਹਾਂਜੀ ਐਕਸਪੀਰੀਅੰਸ ਤਾਂ ਅੱਛਾ ਹੈ ਵੈਸੇ
ਗੇ ਇੰਜੋਏ ਕਰਨੇ ਚਾਹੀਦੇ ਆ
ਇਹ ਵਾਲੀ ਹੋਲੀ ਮੇਰੀ ਮੇਰੇ ਬੇਬੀ ਨਾਲ ਸੀਗੀ ਪਹਿਲੀ ਜਿਹੜੀ ਹੁਣ ਗਈ ਹੈ
ਓਕੇ ਫਸਟ ਸੀ ਇਹ
ਫਸਟ ਮੇਰੀ ਬੇਬੀ ਦੀ
ਤੁਸੀਂ ਵੀ ਫਿਰ ਥੋੜੇ ਬਚਾ ਹੀ ਕੀਤਾ ਹੋਣਾ ਹੋਲੀ ਦੇ ਨਾ
ਨਹੀਂ ਉਦੋਂ ਤਾਂ ਬਹੁਤ ਜ਼ਿਆਦਾ ਛੋਟਾ ਸੀਗਾ ਇਹ ਸਵਾ ਮਹੀਨੇ ਦਾ ਹੀ ਸੀਗਾ ਉਦੋਂ ਤਾਂ ਉਦੋਂ ਹਾਂਜੀ ਉਦੋਂ ਤਾਂ ਅਸੀਂ ਖੇਡੇ ਹੀ ਨਹੀਂ ਕੋਈ ਵੀ ਨਹੀਂ ਖੇਡੇ ਸੀ ਸਾਡੇ ਚ ਤਾਂ ਵੀ ਜਿਵੇਂ ਕੈਮੀਕਲ ਵਗੈਰਾ ਦਾ ਇਸ਼ੂ ਹੁੰਦਾ ਨਾ ਕਲਰਸ ਚ ਵੀ ਬੇਬੀ ਸਕਿਨ ਹੁੰਦੀ ਹੈ ਹਾਂਜੀ ਫਿਰ ਇਹਨੂੰ ਨਾ ਇਰੀਟੇਸ਼ਨ ਹੋਵੇ ਬਾਅਦ ਚ ਤਾਂ ਫੇਿਰ ਅਸੀਂ ਖੇਡੀ ਨੀ ਇੰਨੀ ਹੋਲੀ
ਓਕੇ ਜੀ ਓਕੇ
ਹਾਂਜੀ
ਨਹੀਂ ਠੀਕ ਆ ਸੇਫ ਸਾਈਡ ਵੀ ਜ਼ਰੂਰੀ ਹੈ ਜੀ
ਹਾਂਜੀ ਕਿ ਜੀ ਦੇਖੋ ਵੱਡੇ ਹੋਕੇ ਏਨੇ ਖੇਡਣੀ ਹੋਈ ਏ ਹੋਲੀ ਜਿੰਨੀ ਮਰਜ਼ੀ ਚਲੇ ਹੁਣ ਤਾਂ ਫੇਰ ਧਿਆਨ ਤਾਂ ਰੱਖਣਾ ਈ ਪੈਣਾ ਨਾ ਥੋੜਾ ਬੋਤਾ
ਜ ਸੌਕ ਹੁੰਦੇ ਸੀ ਕਿ ਬੱਚੇ ਇਸ ਕਰਕੇ ਥੋੜਾ, ਅਵੋਇਡ ਈ ਕਰੇ ਬੰਦਾ ਕਲਰ ਵਗੈਰਾ ਤਾਂ
ਬੋਤ ਜ਼ਾਦਾ ਛੋਟਾ ਸੀਗਾ ਉਹਦਾ ਸਮਝੋ ਮੈਨੇ ਕਦਾ ਹੀ ਸੀਗਾ ਬਸ
ਚਲੋ ਪਤਾ ਪ੍ਰੇ ਕਰਦੇ ਆ ਕਿ ਸਾਰੇ ਫੈਸਟੀਵਲ ਵਧੀਆ ਹੋਣ ਤੁਹਾਡੇ ਵੀ ਤੇ ਸਾਡੇ ਵੀ ਤੇ ਸਾਰੀ ਦੁਨੀਆਂ ਦੇ ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਮੈਨੂੰ
ਹਹ ਹਾਂ
ਸਸ਼ ਸੀ ਕਾਲ ਠੇਕ ਕੇਰ ਧਿਆਨ ਰੱਖੋ ਜੀ ਓਕੇ
ਕਿਹੀਂ